ਹੈਲੋ।
ਸ਼ਸ਼ੀ ਕਾਲ ਜੀ।
ਸਸਰੀ ਕਾਲ ਜੀ, ਹੋਰ ਤੁਹਾਡੇ ਕੀ ਹਾਲ ਨੇ ਜੀ?
ਵਧੀਆ ਜੀ, ਵਧੀਆ। ਆਪ ਦੱਸੋ ਜੀ ਕਿਵੇਂ ਹੋ ਜੀ?
ਮੈਂ ਵਧੀਆ ਵਾਂ, ਤੁਸੀਂ ਦੱਸੋ ਤੁਹਾਡੇ ਕੀ ਹਾਲ ਨੇ?
ਜੀ ਜੀ ਸਭ ਵਧੀਆ ਜੀ, ਰੱਬ ਦੀ ਕਿਰਪਾ।
ਅੱਛਾ ਜੀ, ਨਹੀ ਡਿਨਰ ਅਸੀ, ਹਜੇ ਨਹੀ ਕੀਤਾ ਅਸੀ। ਥੋੜੇ ਬਿਜ਼ੀ ਹੈਗੇ ਸੀ। ਥੋੜ੍ਹੇ ਦੇਰ ਬਾਅਦ ਕਰਾਣਾ ਡੀਨਰ ਆ ਮੈਂ। ਹੋਰ ਤੁਸੀ ਦੱਸੋ?
ਛ
ਵਧੀਆ ਉਹ ਕੋਈ, ਕੰਮ ਹੈਗਾ ਸੀ। ਹੋਰ ਤੁਸੀਂ ਦੱਸੋ ਤੁਸੀ? ਕੀ ਕਰ ਰਹੇ ਹੋ?
ਬਸ ਵਧੀਆ ਜੀ, ਅਸੀ ਬਸ ਹੁਣੇ ਹੀ ਆ ਕੁਛ ਬਣਾਣ ਲੱਗੇ ਸੀ। ਮੈਂ ਕਿਹਾ ਚੁੱਕ ਇਲਾਵਾ ਬਣਾ ਲੈਂਦੇ ਹਾਂ, ਕੁਛ ਡਿਸ਼ ਨਵੀਂ ਟਰਾਈ ਕਰ‌ ਹਾਂ, ਅਸੀ ਟਰਾਈ ਕਰਦੇ ਰਹਿੰਦੇ, ਸੀਟਕੋਨ ਕੱਲ੍ਹ ਬਣਾਏ ਸੀ, ਬੱਚਿਆਂ ਆਸਤੇ ਅੱਜ ਹਾਂ ਟਰਾਈ। ਕਰਦੇ ਰਹਿੰਦੇ ਨਾ, ਬੜਾ ਕੁਛ ਨਵਾ-ਨਵਾ।
ਵਾਹ।
ਹਾਂਜੀ-ਹਾਂਜੀ।
ਤੁਸੀ ਰਾਤੀ ਤੇ ਕਾਫੀ ਕੁਛ ਮਤਲਬ ਬਣਾਦੇ ਹੋ ਗਏ, ਕਿਉਂਕਿ ਐ ਤੇ ਮੈਂ ਘਾਓ ਘਟ ਘੱਟ ਹੀ ਸੁਣਿਆ, ਕਿਸੇ ਨੂੰ ਬਣਾਦੇ ਹੋਏ।
ਨਹੀ ਬਸ 'ਚ ਕੋਸ਼ਿਸ਼ ਕਰਦੇ ਰਹਿਨੇ, ਕੁਛ ਨਵਾ ਬਣਦਾ ਰਹਿ ਨਾ ਫਿਰ। ਬੱਚੇ ਨਾ ਅੱਜ-ਕੱਲ੍ਹ ਬਾਹਰ ਦਾ ਮੰਗਦੇ ਨੇ ਬਾਹਰ ਦਾ, ਖਾਣਾ ਜੀ ਪੀਜ਼ਾ-ਪੁਜਾ ਅਸੀ ਕਹਿੰਦੇ ਬਾਹਰ ਦਾ ਨੀ, ਘਰ ਦਾ ਖਾਓ। ਘਰ ਬਣਾ ਕੇ ਦੇਈ ਦਾ ਬੱਚਿਆਂ ਨੂੰ।
ਹਾਂਜੀ, ਉਹੀ ਤਾਂ ਹੈ। ਹਾਂਜੀ ਬਾਰ ਦਾ ਪਤਾ ਨੀ ਸਾਨੂੰ। ਕੋਈ ਕਿਵੇ ਦੇ ਹੱਥਾਂ ਨਾਲ ਬਣਾਂਦਾ, ਕੀ ਚੀਜ਼ਾਂ ਯੂਜ਼ ਕਰ ਰਿਹਾ। ਉਹਨਾਂ ਦੀ ਕੁਆਲਿਟੀ ਬਾਰੇ ਵੀ।
ਹਾਂ, ਬਾਅਦ ਦੇਖੋ ਨਾ, ਤੇਲ ਬਾਅਦ ਬੜਾ ਗੰਦਾ ਹੁੰਦਾ ਐ, ਇੱਕ ਤੇਲ 'ਚ ਨਾ ਦੋ -ਦੋ, ਤਿੰਨ ਦਿਨ ਚਾਰ- ਚਾਰ ਦਿਨ ਤੇਲ ਚਲਦਾ ਰਹਿੰਦਾ। ਉਹ ਤੇਲ ਜ਼ਹਿਰ ਬਣ ਜਾਂਦਾ, ਫੇਰ ਵੀ ਉਹ ਖਾਂਦੇ ਨੇ ਬੱਚੇ ਖੁਸ਼ ਹੋ ਕੇ। ਅਸੀ ਘਰ ਤੇਲ ਇੱਕ ਵਾਰ ਵਰਤੀ ਦੁਬਾਰਾ ਅਸੀ, ਵਰਤ ਦੇ ਕੋਈ ਨੀ ਕਹਿ ਦੇਣੇ ਤੇਲ ਖ਼ਰਾਬ ਹੋ ਜਾਏਗਾ।
ਫਿਰ ਤੁਸੀ ਅਹ ਮਤਲਬ ਫਿਰ ਤੁਸੀ ਬੱਚਿਆਂ ਨੂੰ ਆਪਣੇ ਕਿਵੇਂ ਮਨਾਂਦੇ ਹੋ ਕਿ, ਘਰ ਦੀ ਚੀਜ਼ਾਂ ਬਾਹਰ ਦੀ ਨਾ ਖਾਣ।
ਇਹ ਦੇਖੋ ਜੀ, ਆਪਣਾ ਕੰਟਰੋਲ ਤੁਸੀ ਬੱਚੇ ਨੂੰ ਜਿਵੇਂ ਸ਼ੁਰੂ ਤੋਂ ਸਮਝਾਓ। ਜੇ ਤੁਸੀ ਖਾਓਗੇ ਜੀ, ਬਾਹਰ ਆਦੀ ਨਾ ਕਦੀ ਵੀ। ਬਾਹਰ ਤਾਂ ਗੰਧ ਖਵਾਉਣਾ ਹੀ ਕਿਉ ਏ। ਬਾਹਰ ਦੀ ਚੀਜ਼ ਕਦੇ ਖਾਏਗਾ। ਦੁਬਾਰਾ ਘਰ ਦੀ ਬਣਾ ਕੇ ਦੇਖੋ, ਆਪਣਾ ਰੋਬ ਰੱਖੋ ਪਿੱਛੇ ਦਿਨ ਜੀ ਬਾਹਰ ਦਾ ਖਾਣਾ ਹੀ ਨੀ, ਖਾਣਾ ਘਰ ਦਾ। ਹੁਣ ਲਿਖ ਦੇ ਨਰਸ।
ਹਾਂਜੀ, ਜਿਦਾਂ ਤੁਸੀਂ ਬਾਅਦ ਦੇ ਖਾਣੇ ਦੀ ਗੱਲ ਕਰ ਰਹੇ ਹੋ ਤਾਂ, ਤੁਹਾਨੂੰ ਇਹ ਵੀ ਹੋਏਗਾ ਕਿ ਜੋ ਬਾਹਰ ਅਸੀ ਸਬਜ਼ੀਆਂ ਜਾਂ ਫਰੂਟ ਲਿਆਨੇ ਆ, ਉਹ ਵੀ ਕਦੇ-ਕਦੇ ਕੁਆਲਿਟੀ ਵਧੀਆ ਨਹੀਂ ਹੁੰਦੀ। ਇੰਜੈਕਸ਼ਨ ਲੱਗੇ ਹੁੰਦੇ ਆ ਉਹਨਾਂ 'ਚ ਤਾਂ ਤੂੰ ਤੁਹਾਨੂੰ ਕੀ ਲੱਗਦਾ? ਸੰਵਿਧਾਨ ਏ ਤੁਹਾਡੇ ਕੋਲ।
ਹੁਣ ਅਸੀਂ ਉਹਦੇ 'ਚ ਕੁਛ ਕਰ ਨੀ ਸਕਦੇ ਹੁਣ ਦੇਖੋ ਅਸੀਂ ਜੋ ਚੀਜ਼ਾਂ ਸਾਨੂੰ ਪਤਾ ਨੀ। ਬਾਈ ਜੀ, ਜੋ ਚੀਜ਼ਾਂ ਅਸੀਂ ਬਾਹਰ ਦੀਆਂ ਗੰਦੀ ਨਹੀਂ ਖਾਣੀ। ਫਰੂਟ ਦਾ ਤੇ ਦੇਖੋ ਹੁਣ ਅਸੀਂ ਹੁੰਦੇ ਸਾਡਾ ਕੋਈ ਬਸ ਚਲਦਾ ਨਹੀਂ। ਉਹ ਸਹੀ ਏ ਜਾਂ ਗ਼ਲਤ ਏ। ਅਸੀਂ ਕੁਝ ਨਹੀਂ ਕਰ ਸਕਦੇ। ਹੁਣ ਅਸੀਂ ਇਹ ਕਿ ਇੱਕ ਦਮ ਕੋਸ਼ਿਸ਼ ਕਰਦੀ ਖਾ ਕੇ ਠੀਕ ਹੁੰਦਾ ਤੇ ਖਾਂਦੇ ਹਾਂ ਜਿਵੇਂ ਅੱਜ-ਕੱਲ੍ਹ ਕੇਲੇ ਵੀ ਖਰਾਬ ਆ ਰਹੇ ਨੇ। ਤੁਸੀਂ ਦੇਖੋ ਆਮ ਵਿੱਚ ਵੀ ਖਰਾਬ ਆਹ ਰਹੇ ਕੁਛ ਹਿੱਸਾ ਆ ਜਾਂਦਾ ਹੁਣ ਉਹਦੇ 'ਚ' ਸਾਡਾ ਤਾਂ ਬਸ ਨਹੀਂ ਏ। ਅਸੀਂ ਕੁਛ ਨੀ ਕਰ ਸਕਦੇ। ਤੁਸੀਂ ਕੀ ਸੋਚਦੇ ਹੋ ਕੀ ਕੀਤਾ ਜਾ ਸਕਦਾ?
ਜੀ ਅਸੀਂ ਤਾਂ ਇਹ ਕਹਿ ਸਕਦੇ ਕਿ ਜੋ ਛੋਟੀ-ਛੋਟੀ ਡੱਗ ਅਸੀਂ ਜ਼ਿਆਦਾ ਯੂਜ ਕਰਦੇ ਹਾਂ, ਜਿਵੇਂ ਟਮਾਟਰ ਹੋ ਗਏ। ਉਹ ਅਸੀਂ ਘਰ ਉਗਾਈਏ, ਜਿਵੇਂ ਪੌਦੇ ਉਗਾ ਲਏ ਉਹਨਾਂ ਦੇ। ਜਾਂ ਜੋ-ਜੋ ਅਸੀਂ ਜ਼ਿਆਦਾ ਦੇਰ ਯੂਜ ਕਰਦੇ ਹਾਂ ਜੇ ਤੁਲਸੀ ਹੋ ਗਈ ਆ ਨਿੰਮ ਹੋ ਗਈ ਆਂ। ਪੁਦੀਨਾ ਹੋ ਗਿਆ ਜਾਂ ਕੋਈ ਫਰੂਟ ਹੋ ਗਿਆ। ਜਿਵੇ ਸਟ੍ਰੋਬੈਰੀ ਮੈਨੂੰ ਵਧੀਆ ਲੱਗਦੀ ਆ। ਤਾਂ ਉਹ ਉਗਾਲਿਆਂ ਸੀ।
ਦੇਖੋ ਇਹ ਚੀਜ਼ਾਂ ਤੇ ਇਹਦੇ 'ਚ ਕੁੱਛ ਤੇ ਅਸੀ ਉਗਾਈਆਂ ਹੋਈਆਂ ਨੇ। ਲੇਕਿਨ ਜਿਸ ਦੀ ਸਟ੍ਰੋਬੇਰੀ ਕਹਿ ਰਹੇ ਹੋ। ਇਹਨਾਂ ਦਾ ਨਾ ਕਹਿੰਦਾ ਅਲੱਗ ਤੋਂ ਵਾਤਾਵਰਨ ਉਹ ਸਾਡੇ ਇੱਧਰ ਵਾਤਾਵਰਨ ਨਹੀਂ ਆ। ਨਾ ਸਟੋਬਰੀ ਦੇਵੇ ਹਾਂਜੀ।
ਤਾਂ ਤੁਹਾਨੂੰ ਕੀ ਲੱਗਦਾ ਕਿ ਸਰਕਾਰ ਨੂੰ ਕੁਛ ਕਰਨਾ ਚਾਹੀਦਾ ਮਿਲਾਵਟ ਬਾਰੇ ਜੋ ਦੇਸ਼ ਵਿੱਚ ਹੋ ਰਹੀ ਏ ਹਰ। ਖਾਣ-ਪੀਣ ਚੀਜ਼ ਵਿੱਚ।
ਜੇ ਸਰਕਾਰ ਨੂੰ ਕੋਸ਼ਿਸ਼ ਤੇ ਕਰਨੀ ਚਾਹੀਦੀ ਏ ਵੀ ਤੁਸੀ ਜਿਵੇਂ ਅਹ ਇਹੋ ਜਿਹੀ ਏਜੰਸੀਆਂ ਉੱਪਰ ਅਸੀ ਦੇਖੀਏ ਚੈੱਕ ਕਰਦੇ ਰਹੀਏ। ਕਿੱਥੇ ਕੀ ਬਣ ਰਿਹਾ, ਕਿੱਥੋਂ ਫਰੂਟ ਆ ਰਿਹਾ? ਉੱਥੇ ਖ਼ਰਾਬ ਹੋ ਰਿਹਾ। ਇਹ ਸਰਕਾਰ ਦੇ ਹੀ ਉਪਰਾਲੇ ਨੇ ਸਰਕਾਰ ਇਸ 'ਚ ਕਮਜ਼ੋਰ ਪੈ ਰਹੀ ਏ। ਉਹ ਵੱਖਰੀ ਗੱਲ ਏ। ਸਰਕਾਰ ਨੂੰ ਬੜਾ ਇਹ ਨਿਰਭਰ ਕਾਰਜ ਕਰਨਾ ਚਾਹੀਦਾ ਕਿ ਕਿਸ ਤਰ੍ਹਾਂ ਮਨੁੱਖ ਜਿਹੜੇ ਨੇ ਉਹ ਬਹੁਤਾ ਜੋ ਰਹਿੰਦੇ ਨੇ ਉਹ ਗਰੀਬੀ ਰੇਖਾ ਤੋਂ ਥੱਲੇ ਨੇ। ਜਿਹੜੇ ਸਾਡੇ ਦੇਸ਼ 'ਚ ਹੈਗੇ ਨੇ। ਉਹਨਾਂ ਦੀ ਜਿਹੜੀ ਰੱਖ-ਰੱਖਾ ਕਰਨੀ ਉਹ ਸਰਕਾਰ ਸਰਕਾਰ ਦੀ ਵੱਡੀ ਜਿੰਮੇਬਾਰੀ ਬਣ ਜਾਂਦੀ ਏ ਤੇ ਸਰਕਾਰ ਨੂੰ ਮੇਰੇ ਹਿਸਾਬ ਨਾਲ ਬੜੀ ਹੀ ਜ਼ਿਆਦਾ ਕੋਸ਼ਿਸ਼ ਕਰਨੀ ਚਾਹੀਦੀ ਏ। ਸਿਰਫ ਸਮੁੰਦਰਾਂ, ਮਸਜਿਦ ਕੋਈ ਕੰਮ ਨਾ ਕਰਕੇ ਲੈਕਸ਼ਨ ਦੇ ਕੰਮ ਨਾ ਕਰਕੇ ਅਸੀਂ ਇਹਨਾਂ ਚੀਜ਼ਾਂ ਦੇ ਕੰਮ ਕਰੀਏ, ਤੇ ਸ਼ਾਇਦ ਅਸੀਂ ਇੱਕ ਵਧੀਆ ਨੇਤਾ ਬਣ ਸਕਦੇ ਹਾਂ। ਮੇਰੇ ਖਿਆਲ ਨਾਲ ਤਾਂ ਤੁਹਾਨੂੰ ਕੀ ਲੱਗਦਾ ਜੀ?
ਜੋ ਮਤਲਬ ਚੀਜ਼ਾਂ ਜ਼ਰੂਰੀ ਨੇ ਜਿਵੇਂ ਖਾਣ-ਪੀਣ ਹੋ ਗਿਆ ਜਾਂ ਇਕੋਨੋਮੀ ਹੋ ਗਈ ਦੇਸ਼ ਦੀ। ਜਿਵੇਂ ਪਵੋਟੀ ਹੋ ਗਈ, ਐਜੂਕੇਸ਼ਨ ਹੋ ਗਈ। ਉਹਨਾਂ ਤੇ ਤੇ ਧਿਆਨ ਦੇਣਾ ਚਾਹੀਦਾ।
ਬਿਲਕੁਲ ਜਰੂਰੀ ਏ ਜੀ ਬਿਲਕੁਲ।
ਹੁਣ ਤੁਹਾਨੂੰ ਕੀ ਲੱਗਦਾ ਐਜ ਅਸੀਂ ਅਹ ਜੋ ਦੇਸ਼ ਦੇ ਨਾਗਰਿਕ ਹਾਂ ਸਾਨੂੰ ਸਾਡਾ ਕੀ ਇਹਦੇ ਤੇ। ਜ਼ੋਰ ਹੈਗਾ ਜਾਂ ਅਸੀ ਕੀ ਕਰ ਸਕਦੇ ਹਾਂ ਦੇਖਲਾ।
ਅਸੀਂ ਤੇ ਬਸ ਉਹੀ ਹੈਗੀ ਜੋ ਹੈ ਅਵੇ ਲੇਬਲ ਕਹਿੰਦੇ ਇਕੱਲਾ ਬੰਦਾ ਕੁਛ ਨਹੀਂ ਕਰ ਸਕਦਾ ਤੇ ਅਸੀ ਕੋਸ਼ਿਸ਼ ਜਰੂਰ ਕਰ ਸਕਦੇ। ਮੈਂ ਵੀ ਕੋਸ਼ਿਸ਼ ਕਰੀਏ ਕਿ ਹਾਂ ਬਈ ਆਪਣੇ ਪੱਧਰ ਤੇ ਆਪਣੇ ਖੇਤੀ ਚ ਜਾ ਕੇ ਦੇਖੀਏ ਕਿਹੜੀ ਚੀਜ਼ ਸਹੀ ਏ। ਕਿਹੜੀ ਖਰਾਬ ਏ। ਆਪਣੇ ਪਦ ਪ੍ਰਤੀ ਕੋਸ਼ਿਸ਼ ਕਰੀਏ, ਲੇਕਿਨ ਵੱਡੇ ਪੱਧਰ ਤੇ ਫਿਰ ਸਾਡੇ ਜਿਹੜੇ ਆਗੂ ਸੀ। ਵੱਡੇ ਬਣਾਏ ਹੋਏ ਨੇ ਵੋਟਾਂ ਲੈ ਗਏ। ਇਹ ਉਹਨਾਂ ਦੀ ਜਿੰਮੇਵਾਰੀ ਏ। ਉਹਨਾਂ ਕੋਲ ਜਾਈਏ ਵੀ ਤੁਸੀਂ ਅੱਜ ਐਨੂਅਲ ਕੰਮ ਕਰੋ। ਸਾਨੂੰ ਜਾਗਰੂਕ ਹੋਣ ਦੀ ਲੋੜ ਏ।
ਪਰ ਜੋ ਵੀ ਗੱਲ ਐ, ਸਿਹਤ ਆਪਣੀ ਦੀ ਆਪਣੀ ਧਿਆਨ ਰੱਖਣੀ ਪੈਂਦੀ ਐ ਖੁੱਦ ਆਪਣੀ ਸਿਹਤ ਦੀ ਨਹੀਂ ਖੁਦ ਹੀ ਧਿਆਨ ਦੇਣਾ ਆਪਾਂ ਲੱਗਦਾ ਤਾਰਾਂ ਕੀ, ਆਪਣੇ ਕੀ ਚੇਂਜਿਸ ਕਰੀਏ। ਤਾਂ ਕੀ ਇਹ ਬਦਲਾਵ ਕਰੀਏ, ਤਾਂ ਅਸੀਂ ਇੱਕਜੁਤ ਜੀਅ ਪਾਈਏ ਹਮ ' '
ਬਦਲਾਅ ਕਰਨ ਦੀ ਗੱਲ ਦੇਖੋ, ਸਭ ਤੋਂ ਪਹਿਲੇ ਚਾਹ ਛੱਡਣੀ ਪਏਗੀ ਸਾਰਿਆਂ ਨੇ ਸਵੇਰੇ ਚਾਹ ਪੀਣੀ ਐ, ਉੱਠਦੇ ਨਾਲ ਹੀ ਉਹ ਸਭ ਤੋਂ ਜ਼ਿਆਦਾ ਸਰੀਰ ਨੂੰ ਖ਼ਰਾਬ ਕਰਦੀ ਐ ਖਾਲੀ ਪੇਟ ਜਿਹੜੀ ਚਾਹ ਆਉਂਦੀ ਹੈ ਸਰੀਰ ਦੇ ਅੰਦਰ ਮੈਂ ਕਹਿੰਦਾ ਕਿ ਜਿੰਨਾ ਉਹ ਅਹ ਐਸਿਡ ਪੈਦਾ ਕਰਦੀ ਏ ਹਾਂਜੀ, ਉਹ ਸਰੀਰ ਨੂੰ ਬੜਾ ਖ਼ਰਾਬ ਕਰਦੀ ਖਾਲੀ ਪੇਟ ' ਪੀਣੀ ਨਹੀਂ ਚਾਹੀਦੀ ਦੂਸਰੀ ਗੱਲ ਸਾਰੇ ਕਹਿੰਦੇ, ਅਗਰ ਚਾਹ ਪੀਣੀ ਐ 'ਤੇ ਪਹਿਲੇ ਪਾਣੀ ਪੀ ਲੋ ਤਾਂ ਉਸ ਚਾਹ ਦਾ ਜਿਹੜਾ ਵੀ ਨੁਕਸਾਨ ਘੱਟ ਹੁੰਦਾ, ਪਹਿਲੀ ਜੀ ਚਾਹ ਛੱਡੋਗੇ ਉਸ ਤੋਂ ਬਾਅਦ ਤੁਸੀਂ ਦੇਖੋਗੇ।
ਹਾਂਜੀ ਕੌਫੀ ਦਾ ਵੀ ਆ ਏ ਹੈਗਾ ਹਾਂਜੀ, ਉਹਦੇ ਤੋਂ ਪਹਿਲੇ ਵੀ, ਉਹਦੇ ਤੋਂ ਪਹਿਲੇ ਵੀ ਪਾਣੀ-ਪੀਣਾ ਚਾਹੀਦਾ ਪਾ ਮਿਲੀ ਮੇਰੇ ' ' ਹੋਰ ਤੁਹਾਨੂੰ ਕੀ ਲੱਗਦਾ ਸਾਨੂੰ ਤੁਹਾਨੂੰ ਜੇ
ਉਸ, ਹਾਂਜੀ।
ਹਾਂਜੀ।
ਦੇਖੋ ਜੀ ਪਹਿਲੇ ਅਗਰ ਚਾਹ ਛੱਡਣ ਤੋਂ ਬਾਅਦ ਦੂਸਰੀ ਚੀਜ਼ ਹੈਗੀ। ਤੁਸੀਂ ਮਿੱਠਾ ਜਿੰਨਾ ਹੋਵੇ ਘੱਟ ਤੋਂ ਘੱਟ ਵਰਤੋ ਮਿੱਠਾ ਵੀ ਦੇਖੋ ਅੱਜ-ਕੱਲ੍ਹ ਜਿਹੜੀ ਖੰਡ ਆਂਦੀ ਹੈ ਨਾ ਜਿਹੜੀ ਅਹ ਟੁਕੜੇ ਬਣਾਉਂਦੇ ਨੇ ਨਿੱਕੇ-ਨਿੱਕੇ ਕ੍ਰਿਸਟਲ ਵਾਲੀ, ਉਹ ਬੋਡੀ ਹੀ ਖ਼ਰਾਬ ਕਰਦੀ ਐ, ਤੁਸੀਂ ਇਸ ਤੋਂ ਵਧੀਆ ਸ਼ੂਗ ਦੀ ਵਰਤੋਂ ਕਰਨੀ, ਅਗਰ ਗੁੜ ਲਓ ਜੀ, ਦੇਸੀ ਖੰਡ ਲਓ, ਉਹਨਾਂ ਦੀ ਵਰਤੋਂ ਕਰੋਗੇ ਤੇ ਤੁਹਾਨੂੰ ਬਹੁਤ ਜ਼ਿਆਦਾ ਜਿਹੜਾ ਹੈ ਫਰਕ ਦੇਖੇਗਾ ਆਪਣੇ
ਪਰ ਅੱਜ-ਕੱਲ੍ਹ ਅਸੀਂ ਇਹ ਵੀ ਦੇਖਿਆ ਕਿ ਇਹ ਚੀਜ਼ਾਂ ਚ ਮਿਲਾਵਟ ਹੁੰਦੀ ਐ। ਜਿਵੇਂ ਗੁੜ ਹੋ ਗਿਆ ਆ ਦੇਸੀ ਖੰਡ ਹੋ ਇਹ ਵੀ ਸਾਫ਼ ਨੀ ਹੈਗਾ ਵੀ ਮਿਲਾਵਟੀ ਹੁੰਦਾ ਜਿਆਦਾ ਤਰ ਅਸੀ ਵੀ ਸੁਣਿਆ
ਮਿਲਾਵਟ ਕਿਸੇ 'ਚ' ਨਹੀਂ ਐ, ਦੇਖੋ ਹਰ ਚੀਜ਼ 'ਚ' ਮਿਲਾਵਟ ਹੈਗੀ ਹੁਣ ਕੀ-ਕੀ ਅਸੀਂ ਹੁਣ ਵਰਤ ਰੱਖ ਲਈਏ ਦੱਸੋ ਖਾਣਾ ਬੰਦ ਕਰਦੀਏ ਖਾਣਾ ਤਾਂ ਹੈ ਕੁੱਛ ਨਾ ਕੁੱਛ, ਕੋਸ਼ਿਸ਼ ਕਰੀਏ ਜਿੰਨਾ ਉਸ ਕੇ ਆਪਣੇ ਵੱਲੋਂ ਤਾਂ ਕੋਸ਼ਿਸ਼ ਕਰੀਏ ਨਾ
ਹਾਂਜੀ ਜਿੱਦਾਂ ਮੈਂ ਤੇ ਚਾਹ ਘਰੇ ਮੈਂ ਚਾਹ ਪੀਂਦਾ ਹੀ ਨੀ। ਬਾਕੀ ਮਿੱਟਾ-ਮਿੱਠਾ ਮੇਰਾ ਬੜਾ ਘੱਟ ਲੈਣਾ ਮੈਂ ਯੇ ਦੁੱਧ 'ਚ' ਹੋ ਗਿਆ ਬਾਕੀ ਹੋਰ ਤਾਂ ਨੀ ਹੋਰ ਤੁਹਾਨੂੰ ਕੀ ਲੱਗਦਾ ਕਿ ਅਸੀਂ ਹੋਰ ਕੀ ਕਰ ਸਕਦੇ ਆ
ਬੱਸ ਉਹੀ ਹੈ ਜੀ ਕਿ ਜਿੰਨੀ ਜ਼ਿਆਦਾ ਹੋ ਸਕੇ ਚੀਜ਼ਾਂ ਖਾਈਏ ਜਿਹੜੀ ਅਹ ਸਲਾਦ ਹੁੰਦਾ, ਸਲਾਦ ਖਾਓ ਜੀ, ਫਰੂਟ ਖਾਓ ਜਿਹਨਾ ਹੋ ਸਕਦਾ ਇਹੋ ਚੀਜ਼ਾਂ ਦੀ ਵਰਤੋਂ ਜੋ ਕਰਾਂਗੇ ਤੇ ਅਸੀਂ ਅਹ ਦੂਸਰੀ ਚੀਜ਼ਾਂ ਤੋਂ ਬਚ ਜਾਵਾਂਗੇ। ਜਿਹੜਾ ਉਹ ਕਹਿੰਦੇ ਅਸੀ ਥੋੜ੍ਹੋ-ਥੋੜੇ ਦੇ ਬਾਅਦ ਖਾਂਦੇ ਰਹਾਂਗੇ। ਸਾਡੇ ਫਿਰ ਭੁੱਖ ਲੱਗੇਗੀ ਬਾਹਰ ਦਾ ' ' ਖਾਣ ਦੀ ਅਗਰ ਸਾਨੂੰ ਘਰ ਦੀ ਰੋਟੀ ਸਵਾਦ ਨੀ ਲੱਗੀ ਘਰ ਅਸੀਂ ਕਹਿੰਦੇ ਕਿ ਚਿੰਡੇ ਬਣੇ ਨਹੀਂ ਖਾਣੇ ਸੀ ਕੱਦੂ ਨੀ ਖਾਣਾ ਤੇ ਸਾਡੇ ਅੰਦਰ ਨਾ ਫੇਰ ਉਹ ਕਮੀ ਹੋ ਜਾਏਗੀ 'ਚ' ਫੇਰ ਉਸੇ ਸਾਨੂੰ ਬਾਹਰ ਦਾ ਗੰਦ ਖਾਣ ਦਾ ਮਨ ਕਰੇਗਾ। ਇਸ ਕਰਕੇ ਜਿੱਦਾਂ ਅਸੀਂ ਘਰ ਦੇ ਚੀਜਾਂ ਖਾਵਾਂਗੇ ਤੇ ਬਾਹਰ ਤ ਖਾਂਦਾ ਮਨ ਨਹੀਂ ਕਰੇਗਾ। ਉਸ ਕਰਕੇ ਥੋੜਾ-ਥੋੜਾ ਫ਼ਰਕ ਪੈਣਾ ਸ਼ੁਰੂ ਹੋ ਜਾਏਗਾ
ਜਿੱਦਾਂ ਤੁਸੀ ਗੱਲ ਕਰ ਰਹੇ ਹੋ ਕਿ ਇਹ ਸਭ ਕੁੱਛ ਕਹਿ ਰਹੇ ਹੋ ਤਾਂ ਤੁਹਾਨੂੰ ਤੁਸੀਂ ਆਪਣੇ ਜੀਵਨ ਚ ਕਿੰਨਾ ਖਾਂਦੇ ਹੋ ਬਾਹਰ ਦਾ ਮਤਲਬ ਤੁਸੀ ਬੜਾ ਘੱਟ ਖਾਂਦੇ ਹੋ ਜਾਂ ਖਾਂਦਾ ਹੀ ਨਹੀਂ।
ਦੇਖੋ ਜੀ ਕਦੀ-ਕਦੀ ਜੀ ਹੁਣ ਕੋਈ ਆਵੇ ਮੰਨ ਲਾਓ, ਸਾਡੇ ਭਤੀਜੇ ਆ ਕੇ ਮੰਗਦੇ ਨੇ ਕਿ ਬਣਾਣਾ ਕੋਈ ਬਾਹਰੋਂ ਕੇ ਬਾਹਰੋ ਲੈਕੇ ਆਉਣਾ ਪੈਂਦਾ ਵੇ। ਹੁਣ ਭੈਣ ਦੇ ਬੱਚੇ ਆਏ ਨੇ ਉਹ ਮੰਗਦੇ ਹੁੰਦੇ ਫਿਰ ਕਦੀ-ਕਦੀ ਲਿਆਣਾ ਪੈਂਦਾ। ਤੇ ਵੈਸੇ ਸਾਡੀ ਵਰਤੋਂ ਬਿਲਕੁਲ ਵੀ ਨੀ ਏ ਜੀ ਕਿਉਕਿ ਬਾਹਰੋਂ ਆ ਗਿਆ ਤੇ ਹੁੰਦੇ ਸਮੋਸੇ ਖਾਣੇ ਨੇ, ਕੋਈ ਬੰਦਾ ਕਹਿੰਦਾ ਕਿ ਪੀਜ਼ਾ ਖਾਣਾ ਜੀ। ਹੁਣ ਉਹਨਾਂ ਬੱਚਿਆਂ ਦੇ ਕਹਿਣ ਅਸੀਂ ਖਾਣਾ ਪੈਦਾ ਬੱਚਿਆਂ ਨੂੰ ਕਦੇ ਥੋੜ੍ਹਾ-ਥੋੜ੍ਹਾ। ਤੇ ਹੁਣ ਕੀ ਕਰੀਏ ਬੱਚਿਆਂ ਤੇ ਸਾਡਾ ਜ਼ੋਰ ਨੀ ਨਾ। ਫਿਰ ਕਰਨਾ ਬੰਦਾ ਥੋੜ੍ਹਾ।
ਹਾਂਜੀ ਆਪਣੇ ਆਸਤੇ ਤੁਸੀ ਆਪਣੇ ਘਰ ਹੀ ਬਣਾਦੇ। ਉਹ ਸਭ ਕੁਝ ਜੋ ਵੀ ਖਾਣਾ ਹੁੰਦਾ।
ਬਿਲਕੁਲ।
ਫਿਰ ਤੁਹਾਨੂੰ ਸਭ ਤੋਂ ਵਧੀਆ ਕੀ ਲੱਗਦਾ ਬਣਾਨਾ ਜੇ ਤੁਹਾਨੂੰ ਸਭ ਤੋਂ ਵਧੀਆ ਕੀ ਲੱਗਦਾ ਜੇ ਤੁਸੀਂ ਘਰ ਬਣਾਨੇ ਹੋ ਸਨੈਕ? ਠੀਕ ਆ।
ਦੇਖੋ ਜੀ ਅਸੀ ਜਿਹੜਾ ਬਣਾਨੇ ਆ ਜ਼ਿਆਦਾਤਰ ਅਸੀ ਬਣਾਦੇ ਆ ਬੈਡ ਸੈਂਡਵਿਚ। ਤੇ ਉਹਦੇ 'ਚ ਜੀ ਚੀਸ ਪਾਈ ਦਾ ਚੀਸ ਮੁਜ਼ਰੇਲਾ ਚੀਸ ਪਾਈ ਦਾ ਚੀਸ ਫਰੂਟ ਪਾਈ ਦੇ ਨੇ। ਤੇ ਸਵੀਟ ਕੋਨ ਬਣਾਈ ਤੇ ਜੀ ਚੀਸ, ਪਨੀਰ ਟਿੱਕਾ ਬਣਾ ਲੈਣੇ ਆ। ਇਹ ਚੀਜ਼ਾਂ ਬੱਚਿਆਂ ਨੂੰ ਬੜੀ ਪਸੰਦ ਹੈਗੀਆਂ ਨੇ।
ਹਾਂਜੀ ਹਾਂ।
ਤੇ ਇਹ ਚੀਜ਼ਾਂ ਸੌਖੀਆਂ ਬਣਦੀਆਂ ਨੇ ਘਰ ਵੱਜ ਜਾਂਦੀਆਂ ਨੇ। ਹੁਣ ਤੁਸੀਂ ਘਰ ਮੋਮੋਸ ਬਣਾਲੋ। ਆਟੇ ਦੇ ਮੋਮੋਸ ਬਣ ਜਾਂਦੇ ਨੇ ਘਰ ਏਅਰ ਫਿਰ ਰੱਖਿਆ ਹੋਵੇ ਸਭ ਕੁਛ ਬਣਦਾ। ਇਡਲੀ ਮੇਕਰ 'ਚ ਇਡਲੀ ਬਣਾਓ ਭਾਵੇਂ ਤੁਸੀ ਚੋਕ ਲਾਵਾ ਬਣਾਓ ਸਭ ਕੁਛ ਬਣਦਾ ਘਰ। ਬਸ ਸਾਨੂੰ ਕੋਸ਼ਿਸ਼ ਕਰਨੀ। ਉੱਦਮ ਕਰਨਾ ਪਏਗਾ ਹੁਣ ਅਸੀਂ ਆਲਸੀ ਹੋ ਜੀਏ ਅਸੀਂ ਰੋਟੀ ਬਣਾਈਏ ਨਾ ਘਰ। ਫਿਰ ਬੱਚੇ ਕਹਿੰਦੇ ਬਾਹਰੋਂ ਖਾਣਾ ਵੇ। ਹੁਣ ਸਾਨੂੰ ਆਲਸ ਛੱਡਣਾ ਪਏਗਾ ਆਪ ਕਰਨਾ ਪਏਗਾ ਕੁਛ ਤਾਂ ਹੀ ਕੁਛ ਹੋ ਪਾਏਗਾ ਹੀ ਲੱਤ ਲੱਗ ਜਾ ਬਾਹਰ ਦੇ ਖਾਣ।
ਹਾਂਜੀ ਜੇ ਮੈਂ ਵੀ ਮੈਨੂੰ ਵੀ ਪਾਸਤਾ ਬਣਾ ਆਦਾ। ਮੈਂ ਵਧੀਆ ਪਾਸਤਾ ਬਣਾਨਾ। ਮੇਰੀ ਮੈਨੂੰ ਸਭ ਤੋਂ ਵਧੀਆ-ਵਧੀਆ ਉਹ ਲੱਗਦਾ ਆ। ਬਾਕੀ ਉਹ ਤੋਂ ਇਲਾਵਾ ਤਾਂ ਅਸੀ ਜ਼ਿਆਦਾ ਕੁਛ ਨੀ ਬਣਾਦੇ। ਫਰੈਂਚ ਫਰਾਈਜ਼ ਹੋ ਗਏ ਫਰੈਚ ਬਣਾ ਲੈਣੇ ਆ ਅਸੀ। ਕਦੇ-ਕਦੇ।
ਤੇ ਫਰੈਂਚ ਫਰਾਈਜ਼ ਵੀ ਅੱਛੀ ਚੀਜ਼ ਏ ਮਗਰ ਕਿ ਮੈਂ ਜਿੰਨੀ ਹੋ ਸਕੇ ਕੋਸ਼ਿਸ਼ ਕਰੋ ਤੇਲ ਲੀਵਰ ਤੋਂ ਘੱਟ ਕਰੀ ਤੇਲ ਜਿੰਨਾ ਘੱਟ ਵਰਤੋਂ ਕਰੋਗੇ। ਉਹਨਾਂ ਠੀਕ ਰਹੇਗਾ। ਇਹ ਫਾਇਦਾ ਕਰੋਗਾ, ਹਾਂਜੀ ਉਹਦੇ ਬੜਾ ਵਧੀਆ ਤਰੀਕਾ ਪਿਆ। ਸਿਰਫ ਤੇਲ ਸਪਰੇ ਕਰੋ ਥੋੜਾ ਜਿਹਾ ਤੇ ਬੜੀ ਵਧੀਆ ਬਣ ਕੇ ਬਾਹਰਾਂ ਦੀ ਟਿੱਕੀ ਬਣਾ ਲਉ ਪਾਵੇਂ, ਕਟਲੇਟਸ ਬਣਾਓ। ਸਭ ਕੁਝ ਬਣਦਾ ਜੀ ਬਸ ਉੱਦਮ ਕਰਨ ਦੀ ਲੋੜ ਆ ਉਦਮ ਕਰਦੇ ਹੋ। ਤੁਹਾਨੂੰ ਪਤਾ ਬੜੀ ਅੱਛੀ ਗੱਲ ਹੈਗੀ ਏ। ਬਾਕੀਆਂ ਨੂੰ ਵੀ ਦੱਸੀ ਜਾਦਾਂ ਆਪਣੇ ਗਰੁੱਪ ਸਭ ਨੂੰ ਇਹ ਸੰਦੇਸ਼ ਦਿਓ ਕਿ ਉੱਦਮ ਕਰਨਾ ਚਾਹੀਦਾ। ਆਪਣੇ ਲਈ ਕੋਸ਼ਿਸ਼ ਕਰੋ, ਕਿਉਂਕਿ ਕਦੇ-ਕਦੇ ਆਪ ਕਰਨਾ ਪੈਂਦਾ ਬੜਾ ਕੁਛ। ਜੇ ਮੈਂ ਬਹਤ ਟਾਈਮ ਬਾਹਰ ਰਿਹਾ ਮੈਨੂੰ ਆਪ ਕਰਨਾ ਪਿਆ ਤੇ ਮੈਨੂੰ ਸਭ ਕੁਛ ਸਿੱਖਿਆ ਬਾਹਰ ਰਹਿ ਕੇ ਤੇ ਆਪਣੇਸ ਆਪਣੇਸ ਬੰਦਾ ਜ਼ਰੂਰ ਹੋ ਜਾ ਆਪਣੇ ਬਣਾਣ ਜੁਗਾ ਹੋ ਜਾਣਾ ਚਾਹੀਦਾ ਬੰਦੇ ਨੂੰ।
ਹਾਂਜੀ, ਅਸੀਂ ਆਪਣੇ ਅ ਮਤਲਬ ਬਾਹਰ ਦਾ ਖਾ ਕੇ ਢਿੱਡ ਪ-ਪ ਭਰ ਲੈਂਨੇ ਆ। ਪਰ ਉਹ ਸਾਨੂੰ ਪਚਦਾ ਵੀ ਨੀ ਕਦੇ-ਕਦੇ ਤੇ ਸਾਡੀ ਸਿਹਤ ਵੀ ਖ਼ਰਾਬ ਵੀ ਕਰਦਾ।
ਬਿਲਕੁਲ-ਬਿਲਕੁਲ। ਤੁਸੀਂ ਬੜੀ ਅੱਛੀ ਗੱਲਾਂ ਦੱਸੀਆਂ ਮੈਂ ਮੈਨੂੰ ਲੱਗਿਆ ਹਾਂ ਵੀ ਇਹ ਚੀਜ਼ ਜਾਂ ਬੜੇ ਸਾਨੂੰ ਅੱਗੇ ਬਾਕੀ ਸਭ ਨੂੰ ਜਾਗਰੂਕ ਵੀ ਕਰਨਾ ਚਾਹੀਦਾ ਤੇ ਕੋਈ ਨੀ ਸੰਭਾਲ ਕਿ ਤੁਹਾਨੂੰ ਦੁਬਾਰਾ ਸ਼ੁਰੂ ਗੱਲਾਂ।
ਹਾਂਜੀ-ਹ, ਹਾਂਜੀ-ਹਾਂਜੀ ਹੋਰ ਦੱਸੋ। ਤੁਹਾਡੇ ਉੱਥੇ ਹੋਰ ਅੱਜ-ਕੱਲ੍ਹ ਮੌਸਮ ਕਿਵੇਂ ਚੱਲਦਾ ਜੀ।
ਜੀ, ਜੀ ਮੌਸਮ ਸਭ ਵਧੀਆ ਜੀ ਇਸ ਤੇ ਗਰਮੀ ਏ ਮਗਰ ਕੋਈ ਨੀ, ਗਰਮੀ ਵੀ ਸਹਿਣੀ ਆਣੀ ਚਾਹੀਦੀ। ਸਭ ਨੂੰ ਜ਼ਰੂਰੀ ਏ ਜੀ।
ਇੱਥੇ ਵੀ ਕਾਫੀ ਗਰਮੀ ਏ, ਚਲੋ ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਤੁਸੀਂ ਕਾਫੀ ਕੁਛ ਦੱਸਿਆ ਖਾਣ ਪੀਣ ਬਾਰੇ ਜੀ। ਸਾਸਰੀ ਕਾਲ ਜੀ।